ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂ
ਠੀਕ ਹਾਂਜੀ- ਹਾਂਜੀ ਤੁਸੀਂ ਦੱਸੋ ਕਿ
ਹਾਂਜੀ ਹੋਰ ਬਸ ਮੈਂ ਕਿਹਾ ਕਿੰਨਾ ਚਿਰ ਹੋ ਗਿਆ ਤੁਹਾਡਾ ਫੋਨ ਨਹੀ ਆਇਆ।
ਹਾਂਜੀ ਬਸ ਮੈਂ ਬੈਠੀ ਦੀ ਸੀ। ਮੈਂ ਬੱਚਿਆਂ ਨੂੰ ਬੋਲੀ ਜਾਂਦੀ ਵੀ ਪੜ੍ਹ ਲੋ ਲੋ। ਪੜਦੇ ਨੀ ਪਏ ਕਹਿਣੇ ਨੀ ਮੰਨਦੇ-ਦੇ ਨਾ ਟਿਊਸ਼ਨ ਜਾਂਦੇ ਨਾ ਕੁਛ
ਹਾਂ ਬਸ ਹੁਣ ਤਾਂ ਬੱਚਿਆਂ ਨੇ ਤਾਂਹੀਓ ਕੰਮ ਕਰਨਾ ਹੁਣ ਬਸ ਦਿਮਾਗ ਥੋ ਖਾਣਾ ਖਲੇਰਾ ਪਾਣਾ ਜਾਂ ਮੋਬਾਇਲ ਦੇ ਦੋ ਜਾਂ ਟੀ ਵੀ ਦੇ ਦੋ।
ਹਾਂਜੀ ਨਾ ਨਹਾਣਾ ਤਾਂ ਨਾ ਤੋਣਾ ਹੁਣ ਨਏਗਾ ਦੋ ਵਜੇ ਜੇ ਨਹਾਏਂ ਗਗੇ ਬੱਚੇ ਮੇਰੇ
ਅੱਛਾ ਉਹ ਤਾਂ ਹਾਂ ਬਸ ਉਹੀ ਹੈ ਨਾ ਬੱਚਿਆਂ ਨੇ ਲੇਟ ਉੱਠਣਾ। ਤੇ ਥੋੜਾ ਜਾ ਫੇਰ ਪੇਰੈਂਟਸ ਵੀ ਥੋੜਾ ਜਿਹਾ ਉਹ ਢੀਲੇ ਹੋ ਜਾਂਦੇ ਹੈਗੇਗੀ ਵੀ ਅੱ ਜਿਹੜਾ ਬੱਚਿਆਂ ਨੇ ਸਕੂਲ ਜਾਣਾ ਤੇ ਹਾਂ। ਫਿਰ ਉਹ ਬਸ ਬੱਚਿਆਂ ਦਾ ਫਿਰ ਇਹੀਓ ਕੰਮ ਹੈ ਹੁਣ ਸਾਡੇ ਆਪ ਏਦਾਂ ਹੀ ਫਿਰਦੇ ਪਏ ਨੇ ਏਦਾਂ ਹੀ। ਹਾਂ ਉਹ ਤਾਂ ਹੀ। ਹਾਂ ਬਸ ਉਹੀ ਹੈ ਨਾ ਜੇ ਲੇਟ ਉੱਠਣਗੇ ਲੇਟ ਆਪਣਾ ਸਾਰਾ ਕੰਮ ਹੋਈ ਜਾਏਗਾ ਨਾਸ਼ ਪਾਣੀ ਲੇਟ ਸਾਰਾ ਕੰਮ ਲੇਟ ਲੇਟ
ਬਿਲਕੁਲ ਬਸ ਇਹ ਇਸ ਟਾਈਮ ਥੋੜਾ ਬਹੁਤਾ ਘਰ ਸਾਫ਼ ਰਹਿੰਦਾ ਸੀ। ਹੁਣ ਉਹ ਵੀ ਗਿਆ ਹੁਣ ਬਸ ਉਹੀ ਗ ਸਮਾਨ ਹੈ। ਕਰੋ ਕਰੋ
ਹਾਂ ਹਮ ਉਹ ਤਾਂ ਹੈ ਬੱਚਾ ਚਲੋ ਫਿਰ ਉਹ ਕੁਛ ਨਾ ਕੁਛ ਤਾਂ ਚਾਹੀਦਾ ਹੀ ਹੈ। ਨਾ- ਅ ਅਸੀਂ ਅਸੀਂ ਤਾਂ ਪੇਰੈਂਟਸ ਥੋੜਾ ਕਾਹਲੀ ਪੈ ਜਾਂਦੇ ਆ ਫਰ ਬੱਚਿਆਂ ਨੂੰ ਤਾਂ ਕੁੱਛ ਨਾ ਕੁੱਛ ਚਾਹੀਦਾ ਜੇ ਮੋਬਾਇਲ ਵਗੈਰਾ ਚੋਂ ਆਪਾਂ ਨੇ ਹਟਾਣਾ ਬੱਚਿਆਂ ਨੂੰ ਤੇ ਫੇਿਰ ਉਹਨਾਂ ਨੇ ਖਲੇਰਾ ਪਾਉਣਾ ਬਸ ਇੱਕ ਕੰਮ ਤੇ ਚਾਹੀਦਾ। ਨਹੀਂਹੀਏ
ਹਾਂਜੀ ਤੁਹਾਡੇ ਬੱਚੇ ਨੇ ਕੀ ਕਰਦਾ ਆਪਣਾ
ਬਸ ਉਹ ਮਤਲਬ ਥੋੜਾ ਇੱਕ ਤੇ ਵੱਡਾ ਸੀ ਨਾ ਤੇ ਉਹਨੂੰ ਹੁਣ ਉਹਦੇ ਪਾਪਾ ਕਹ ਨੇੇ ਇਹ ਵੀ ਤੂੰ ਜੇ ਨਹੀਂ ਕੋਈ ਪੜ੍ਹਾਈ ਪੜੂਈ ਕਰਨੀ
ਠੀਕ ਹੈ ਹਾਂਜੀ ਹਾਂਜੀ ਬਹੁਬ ਬੱਚੇ ਤੰਗ ਕਰਨ ਲੱਗ ਗਏ ਥੋੜੀ ਦੇਰਤੇ ਮੈਂ
ਅੱਛਾ ਹੋਲਡ ਅੱਛਾ ਬਸ ਇਹੀ ਹੈ ਨਾ ਬੱਚਿਆਂ ਦੇ ਬੱਚਿਆਂ ਨੇ ਕੋਈ ਕੰਮ ਕਰਨ ਤੇ ਦੇਣਾ ਹੀ ਨਾ ਉਹ ਤੇ ਤੇ ਹੁਣ ਸ਼ੁਕਰ ਕਰੋ ਸਾਡੇ ਚਲੇ ਜਾਂਦੇ ਆ ਫੈਕਟਰੀ ਚਲੇ ਜਾਂਦੇ ਥੋੜ੍ਹੀ ਬਸ ਹੁਣ ਦੋ ਵਜੇ ਆ ਰੋਟੀ ਖਾਣ ਆਉਣਗੇ ਨਾ ਇੱਕ ਵਜੇ ਫੇਿਰ ਉਸ ਤੋਂ ਬਾਅਦ ਨੀ ਜਾਣਗੇ
ਹਾਂ ਸਹੀ, ਗੱਲ ਹੈ ਮੈਂ ਬੈਠੀ ਦੀ ਸੀ ਮੇ ਰਾਤੀ ਚ ਨਾ ਉਹ ਸੀ ਅੰਬਆ ਤੇ ਮੈਂ ਅੰਬੀ ਚਟਨੀ ਦਾ ਸੂਲਦੀਸੀ ਕਿਵੇਂ ਬਣਾਵਾਂ ਤੂੰ ਆਂਦੀ ਬਣਾਉਣੀ
ਹਾਂ, ਅਸੀਂ ਅੰਬੀਆਂ ਦੀ ਹਾਂ ਅੰਬੀਆਂ ਦੀ ਚੱਟਨੀ ਵੈਸੇ ਮੈਂ ਬਣਾਈ ਹੈ ਰਾਤੀ ਤੇ ਇੱਕ ਤੇ ਅਸੀਂ ਮਤਲਬ ਦੋ ਤਰ੍ਹਾਂ ਦੀ ਬਣਾਨਦੇ ਹ ਨਾ ਇੱਕ ਤੇ ਅਸੀਂ ਪੁਦੀਨਾ ਮਤਲਬ ਥੋੜਾ ਅਦਰਕ ਇਹ ਪਾ ਕੇ ਤੇ ਅੰਬੀਆਂ ਪਾ ਕੇ ਬਣਾਉਦੇ ਹਾਂ, ਤੇ ਇੱਕ ਮੈਂ ਹਾਂ, ਇੱਕ ਮੈਂ ਸਿੰਪਲ ਬਣਾਈ ਸੀ ਮਤਲਬ ਉਹਦੇ ਵਿੱਚ ਹਰੀਆਂ ਮਿਰਚਾਂ ਪਿਆਜ ਤੇ ਸਿਰਫ ਅੰਬੀ ਤੇ ਹਾਂ, ਫਿਰ ਉਹਦੇ ਵਿੱਚ ਨਮਕ ਹਲਕਾ ਜਿ ਤੇ ਮਿਰਚ ਤਾਂ ਆਪਣੀ ਹਰੀ ਮਿਰਚ ਨੇ ਆਪਣਾ ਕਰ ਦੇਣਾ ਮਿਰਚ ਦੇ ਦੇਣੀ ਹੈ ਤੇ ਹੋਰ ਮੈਂ ਉਹ ਪਾਇਆ ਸੀਗਾ ਵਿੱਚ ਥੋੜ੍ਹੀ ਜਿਹੀ ਖੰਡ ਪਾਈ ਸੀ
ਓਕੇ ਠੀਕ ਹੈ, ਠੀਕ ਹੈ, ਜਦੋਂ ਸਵਾਦ ਭੱਠੀ ਹੈ ਮਿਠਾਸ ਆ ਗ ਠੀਕ ਹੈ
ਉਹ ਬੜੀ ਟੇਸਟੀ ਲੱਗਦੀ ਖੱਟੀ ਮਿੱਠੀ ਹੋ ਗਈ ਨਾ
ਹੈ। ਸਹੀ ਗੱਲ ਹੈ ਬਸ ਬੈਠੇ ਸੀ, ਮੈਂ ਕਿਹਾ ਹੁਣ ਕੀ ਕਰਾਂ ਬਆਦਾ ਤੇ ਮੈਂ ਕਿਹਾ ਚੱਲ ਠੀਕ ਚਟਨੀ ਬਣਾਵਾਂ ਇਹੀ ਹੈ ਪੁੱਛ ਕੇ ਨਾ
ਥੋੜੀ ਜਿਹੀ ਲਿਆਂਦੀਆਂ ਸੀ, ਤੇ ਫਿਰਰ ਕਹਿ ਲਗੇ ਥੋੜਾ ਜਿਹਾ ਤੇ ਵੀ ਲਿਆਂਦੀਆਂ ਤੇ ਕਿੱਲੋ ਹੀ ਸੀ ਦੋ ਤਿੰਨ ਦੇ ਮੈਂ ਅਹ ਚੱਟਨੀ ਬਣਾ ਲਈ ਤੇ ਫੇਰ ਦੋ ਚਾਰ ਰਹਿ ਗਈਆਂ ਜਿਹੜੀਆਂ ਕਹਿੰਦੇ ਇਹਨਾਂ ਨੂੰ ਕੱਚਾ ਚਾਰ ਪਾ ਦੇ।
ਅੱਛਾ ਉਹ ਕਿਵੇਂ ਪਾਇਆ ਤੁਸੀਂ।
ਹਾਂ, ਬਸ ਉਹਨਾਂ ਨੂੰ ਮੈਂ ਰਾਤੀ ਕੱਟ ਲਈਆਂ ਸੀ। ਤੇ ਲੂਣ ਤੇ ਹਲਦੀ ਲਾ ਕੇ ਰੱਖ ਖਤਾ ਤੇ ਹਾਂ ਹੁਣ, ਸਵੇਰੇ ਵੈਸੇ ਪਾਣੀ-ਪੂਣੀ ਤਾਂ ਕੋਈ ਨੀ ਛੱਡਿਆ ਉਹਨਾਂ ਨੇ
ਓਕੇ, ਠੀਕ ਹੈ ਅੱਛਾ।
ਫਿਰ ਹੁਣ ਵੈਸੇ ਉਹ ਥੋੜੀਆਂ ਜਿਹੀਆਂ ਸੀ ਦੋ ਚਾਰ ਹੀ ਸੀ। ਕੋਈ ਇੰਨੀਆਂ ਨੀ ਹੈਗੀਆਂ ਸੀ, ਤੇ ਉਹਨੂੰ ਫੇਰ ਮੈਂ ਆਪਣਾ ਦਾ ਅੰਬ ਦੇ ਅਚਾਰ ਦਾ ਤੇਲ ਹੀ ਕੱਢ ਲਿਆ ਸੀ, ਉੱਥੋਂ ਅੰਬ ਦੇ ਅਚਾਰ ਚੋਂ
ਅੱਛਾ- ਅੱਛਾ ਠੀਕ ਹੈ ਠੀਕ ਹੈ, ਉਹੀ ਤੇਲ ਹੈ ਠੀਕ ਹੈ, ਅਸੀਂ ਉਹਦਾ ਮਸਾਲਾ ਨਹੀਂ ਵਰਤ ਸਕਦੇ।
ਮਸਾਲਾ ਵਰਤ ਸਕਦੇ ਉਹਦਾ ਹਾਂ ਵਰਤ ਸਕਦੇ ਬਸ ਉਹੀ ਹੈ ਮਤਲਬ ਕਿਦਾ ਵੀ ਥੋੜਾ ਜਿਹਾ ਮਸਾਲਾ ਵੀ ਹੋ ਗਿਆ, ਥੋੜਾ ਜਿਹਾ ਤੇਲ ਹੋ ਗਿਆ, ਬਸ ਉਹੀ ਉਹ ਪਾ ਤਾ ਤੇ ਉਹ ਹੁਣ ਐਟ ਏ ਟਾਈਮ ਖਾਣ ਵਾਲੀ ਹੈ। ਜਿਵੇਂ ਅੱਜ ਹਾਂ ਵੀ ਦਾਲ ਦਾ ਅੱਜ ਵੈਸੇ ਵੀ ਮੈਂ ਬਣਾਏ ਦੇ ਨੇ ਜੋ ਮਾਂਹ ਸਾਬਤ - ਮਾਂਹ ਰਾਜਮਾ, ਹਾਂ। ਤੇ ਫੇਰ ਉਹਦੇ ਨਾਲ ਇਹਨਾਂ ਨੇ ਸਭ ਨੇ ਚਟਨੀ ਮੰਗਣੀ ਹੈ। ਤੇ ਇਸ ਕਰਕੇ ਮੈਂ ਹਾਂ ਕ ਹੁਣ ਲੱਗ ਜਾਏਗੀ ਨਾਲ ਅਚਾਰ ਵੀ ਲੈਂਦੇ ਨੇ ਅੰਬ ਦਾ ਤੇ ਨਾਲ ਹੀ ਇਹ ਵਾਲਾ ਦੇ ਦਾਂਗੀ ਬਸ ਖਤਮ ਫੇਰ ਬਸ। ਸੁਖ ਨਾਲ ਫੈਮਲੀ ਹੈ, ਫੇਰ ਇੱਕ ਦੋ ਦੋ ਇੱਕ ਦੋ ਦੋ ਫਾੜੀਆਂ ਸਭ ਆਪਣੇ ਲਈਆਂ ਤੇ ਖਤਮ ਹੋ ਜਾਣਾ। ਹ
ਸਹੀ ਹੈ ਵਧੀਆ- ਵਧੀਆ ਤਰੀਕਾ ਅੰਬੀਆ ਐਵੇਂ ਪਈ ਹੋਣਗੀਆਂ। ਬੜੀ ਕਬੁਰੀ ਆਦਤ ਹੋ ਗਈ ਮੇਰੇ ਬੱਚਿਆਂ ਦੀ, ਦੇ ਨੇ ਕੀ ਨਾਮ ਹੈ। ਅੰਬੀਆ ਨਾ ਰੁੱਖੀਆਂ ਖਾਣ ਲੱਗ ਜਾਂਦੇ ਨੇ ਹਾਂਜੀ ਹਾਂਜੀ।
ਹਾਂ ਸਾਡੇ ਵੀ ਹੈਗੇ ਆ ਬੱਚੇ ਖਾ ਲੈਂਦੇ ਨੇ। ਗਿਆ ਤੇ ਅਸੀਂ ਜਦੋਂ ਸਾਡਾ ਬਚਪਨ ਨ ਸੀ ਨਾ, ਅਸੀਂ ਵੀ ਏਦਾਂ ਹੀ ਕਰਦੇ ਸੀਗੇ, ਮਤਲਬ ਬੜੀਆ ਖਾਂਦੇ ਸੀ, ਹੁਣ ਨੀ ਖਾਧੀ ਜਾਂਦੀ। ਹੁਣ ਨਹੀਂ ਖਾਦਾ ਜਾਂਦਾ। ਹਮ। ਕੋਈ ਨੀ ਏਦਾਂ ਬਣਾ ਕੇ ਦੇਖੋ ਤੁਸੀਂ, ਚਲੋ ਖ਼ਰਾਬ ਵੀ ਨੀ ਜਾਣਗੀਆਂ, ਨਾਲੇ ਉਹ ਹਾਂ, ਬਸ ਉਹਨੂੰ ਚਾਰ ਨੂੰ ਬਸ ਰੱਖੋ ਨਾ ਜ਼ਿਆਦਾ। ਉਹ ਐ ਖਤਮ ਹੋ ਜਾਏਗਾ ਹੋਰ ਕੀ, ਨਹੀਂ -ਨਹੀਂ ਧੁੱਪ ਜਿਆਦਾ ਹੋਵੇ ਨਾ ਮੈਨੂੰ ਦੋ ਹਾਂ ਕਿੱਲੋ- ਦੋ- ਕਿੱਲੋ ਮੈਂ ਲਈਆਂ, ਹੋਣ ਤਾਂ ਤੇ ਮੈਂ ਧੁੱਪ ਲਵਾ ਦਿੰਦੀ ਹਾਂ, ਇਹ ਤੇ ਦੋ- ਚਾਰ ਘਾਰ ਸੀਗੀਆਂ। ਤੇ ਵੀ ਇੱਕ ਕਿੱਲੋ ਲੈ ਕੇ ਆਈ ਸੀ, ਉਹਦੇ ਚੋਂ ਵੀ ਤਿੰਨ, ਹਾਂ ਤੇ ਬਸ ਇਹੀ ਹਾਂ, ਏਦਾਂ ਬਣਾ ਕੇ ਦੇਖ ਹੋਰ ਬਸ ਤੁਸੀਂ ਉਹ ਦੂਜਾ ਚਾਰ ਨਾਲ ਨਾ ਕੱਢਨਾ ਇਹ ਫੇਰ ਇਸ ਟਾਈਮ ਇਹੀਓ ਚਾਰ ਦੇਈ ਜਾਣਾ ਬਸ, ਕਿਉਂਕਿ ਹਾਂ ਇਹ ਹਾਂ ਉਹ ਖਤਮ ਹੋ ਜਾਏਗਾ, ਵੈਸੇ ਤਾਂ ਅੰਬੀਆਂ ਦੀ ਕਾਫ਼ੀ ਚੀਜ਼ਾਂ ਬਣਦੀਆਂ ਨੇ, ਅੰਬ ਗੜੰਬਾ ਹੋ ਗਿਆ। ਆਪ ਪੰਨਾ ਹੋ ਗਿਆ।
ਅੱਛਾ, ਆਮ ਪਂਨਾ ਤਾਂ ਚਲੋ ਮੈਂ ਥੋੜਾ ਜਿਹਾ ਬਣਾਇਆ ਜੀ, ਵੱਡੀ- ਵੱਡੀ ਅੰਬੀਆਂ ਲੈ ਕੇ ਨਾ ਉਹਨੂੰ ੳਬਾਲ ਪਾਣੀ 'ਚ ਨਾ ਉਹ ਕਰ ਲਿਆ ਨਹੀਂ ਉਵੇਂ ਕਰ ਲਿਆ ਜੀ। ਪਰਤਾ ਅਸੀਂ ਬਨਾਦੇ ਹਾਂ ਨਾ, ਹੁਵੇਂ ਸੇਖ ਲਿਆ। ਅੰਬੀ ਨੂੰ, ਠੀਕ ਹੈ, ਅੰਬੀ ਨੂੰ ਫ ਉਹ ਕਰਤਾ ਗੈਸ ਦੇ ਉੱਪਰ ਹੀ ਹਾਂਜੀ- ਹਾਂਜੀ ਸੇਕ ਲਿਆ ਫੇਰ ਉਹਦਾ ਪੀਲ, ਹਾਂਜੀ- ਹਾਂਜੀ ਭੁੰਨ ਲਿਆ। ਪੀਲ ਆਫ ਕਰਦੇ ਉਹਦੇ ਤੇ, ਫੇਰ ਉਹਨੂੰ ਗ੍ਰੈਂਡ ਕਰਤਾ ਤੇ ਫੇਰ ਫੇਰ ਕੜਾਹੀ ਲਈ ਵਿੱਚ ਦੇਸੀ ਘਿਓ ਪਾਇਆ, ਇੱਕ ਚਮਚ ਵਿੱਚ ਜੀਰਾ ਪਾਇਆ ਫਿਰ ਉ ਪੰਦਾ ਪਾ ਫਰ ਤੁਸੀਂ ਨੁਨ ਪਾਲੋ ਤੇ ਉਹ ਪੂਰਾ ਪਤਲਾ- ਪਤਲਾ ਬਣ ਹਾਂਜੀ ਉਹ ਪਾ ਕੇ ਨਾ ਪਤਲਾ- ਪਤਲਾ ਬਣ ਫੇਰ ਉਹਨੂੰ ਬਰਫ਼ 'ਚ ਰੱਖ ਦੋ ਮਤਲਬ ਬਰਫ਼ ਵਾਲੇ ਖਾਣੇ 'ਚ ਤੇ ਉਹ, ਠੰਡਾ- ਠੰਡਾ ਉਹ ਵੀ ਬੜਾ ਸਵਾਦ ਬਣਾਵਾਂਗੇ।
ਹਾਂ, ਅਸੀਂ ਬਣਾਦੇ ਹ ਮੈਂ ਤੜਕਾ ਨੀ ਲਗਾਉਂਦੀ। ਮੈਂ ਤੜਕਾ ਨਹੀਂ ਲਗਾਉਂਦੀ, ਐਸੇ ਹੀ ਅੰਬੀਆਂ ਨੂੰ ਮਤਲਬ ਉ ਉਬਾਲ ਲੈਂਦੀ ਹਾਂ। ਉਬਾਲ ਕੇ ਉਹਨਾ ਨੂੰ ਹੱਥ ਹੱਥ ਨਾਲ ਥੋੜਾ ਮੇਸ਼ ਕਰਕੇ ਨਾ ਤੇ ਉਹਨੂੰ ਪੁੰਨ ਲੈਂਦੀ ਹਾਂ ਪੁੁੰਨ ਕੇ ਤੇ ਬਸ ਉਹਦੇ ਵਿੱਚ ਤੇ ਜਿਵੇਂ ਆਪਣਾ ਭੁੰਨਿਆ ਹੋਆ ਜੀਰਾ ਸਾਡੇ ਕੋਲ ਪਿਆ ਵੇ ਕਾਲਾ ਲੂਣ ਪਿਆ ਦਾ ਬਸ ਉਹ ਐਟ ਟਾਈਮ ਉਹ ਨੂੰ ਪਾ ਲੇ। ਉਹ ਵੀ ਐਟ ਏ ਟਾਈਮ ਪਾਲਿਆ ਵਿੱਚ ਬਰਫ਼ ਪਾਲੀ ਭੁੰਨਿਆ ਜੀਰਾ ਪਾ ਲਿਆ ਤੇ ਹਾਂ।
ਇਹ ਵੀ ਠੀਕ ਹੈ, ਪਰ ਇਹ ਜੋ ਅਸੀਂ ਭੁੰਨੇ ਆ ਨਾ, ਉਹਦਾ ਇੱਕ ਖੁਸ਼ਬੂ ਆ ਜਾਂਦੀ ਹੈ। ਭੁੰਨਨ ਦੀ ਉਹ ਬੜੀ, ਉਹ ਬੜੀ ਵਧੀਆ ਲੱਗਦੀ ਭੁੰਨਣ ਦੀ ਖੁਸ਼ਬੂ ਨਾ, ਤੇ ਕਰਾਂਗੇ ਲਾਹੌਰ
ਹੈਲੋ, ਹਾਂਜੀ ਹਾਂ, ਹਾਂ ਮੈਂ ਕਿਹਾ ਸੀ ਵੀ ਤੁਸੀਂ ਹਾਂ ਹਾਂ, ਉਹ ਵੀ ਮਤਲਬ ਮੈਂ ਵੀ ਤੁਹਾਡੇ ਵਾਲਾ ਹਿਸਾਬ ਦੇਖਾਂਗੀ
ਹਾਂਜੀ, ਹਾਂਜੀ, ਹਾਂਜੀ ਉਹ ਖੁਸ਼ਬੂ ਵਾਲੇ ਵਧੀਆ ਬਣ ਜਾਏਗੀ ਮੈਨੂੰ ਵੀ ਬੜੇ ਚਿਰ ਤੂੰ ਬਣਾਈ ਕੋਈ ਨੀ ਖੁਸ਼ ਹੋ ਕੇ ਖਾਂਦੇ ਨ ਸਾਡੇ ਘਰਦੇ ਨਾ, ਖੁਸ਼ ਹੋ ਕੇ ਮੈਂ ਹੀ ਖਾਵਾਂਗੇ ਖਾਵਾਂਗੀ ਜਾਂ ਕੋਈ ਹੋਰ ਖਾਵੇਗਾ ਬਸ ਚ ਸਾਰੇ ਨੀ ਖਾਂਦੇ ਖੁਸ਼ ਹੋ ਕੇ
ਵੀ ਹੁਣ ਹੈਗੇ ਆਜੇ ਅਜੇ ਤਾਂ ਇੰਨੀ ਆਈ ਵੀ ਨੀ ਹਾਂ ਹੁਣ ਆਈ ਹੈ ਬਸ ਹੁਣ ਬਣਨਗੇਏ ਬਨ ਸੋਨੀਆਂ ਚੀਜ਼ਾਂ ਕਦੇ ਉਹ ਅੰਬ ਗੜੰਬਾ ਬਣਾਉਂਦੇ ਹੈ, ਦ ਉਹਦੇ ਵਾਲਾ ਤੇ ਉਹ ਉਹ ਬਣਾਇਆ ਕਦੇ
ਕਿਆ ਚੀਜ਼ ਹੈ
ਜੋ ਅੰਬ ਗੜੰਬਾ
ਨਹੀਂ, ਮੈਨੂੰ ਨਹੀਂ ਪਤਾ ਮੈਂ ਨਹੀਂ ਬਣਾਉਂਦੀ ਬਣਾਇਆ ਨਹੀਂ ਕਦੇ
ਹਾਂ, ਉਹ ਤੇ ਮਤਲਬ ਉਹ ਉਹ ਵੀ ਏਦਾਂ ਹੀ ਹੈ, ਜਿਵੇਂ ਆਪਣਾ ਅੰਬੀਆਂ ਨੂੰ ਆਪਾਂ ਕੁੱਕਰ ਵਿੱਚ ਵੀ ਥੋੜੀ ਸੀਟੀ ਦਵਾ ਕੇ ਤੇ ਉਹ ਗਲ ਜਾਣਗੀਆਂ ਉਹਨਾਂ ਦਾ ਜਿਹੜੋ ਮਤਲਬ ਅਲੱਗ ਹੋ ਜਾਏਗੀ ਛਿਲੜਾ ਅਲੱਗ ਹੋ ਜਾਏਗਾ ਗਿਟਕ ਅਲੱਗ ਹੋ ਜਾਏਗੀ ਫੇਰ ਉਸਦੇ ਬਾਅਦ ਤੇ ਉਸ ਤੋਂ ਬਾਅਦ ਨਾ ਉਹਨੂੰ ਨਾ ਗੁੜ ਵਿੱਚ ਪਾਉਣਾ ਗੁੜ ਨੂੰ ਗੁੜ ਦਾ ਬਣਾ ਕੇ ਨਾ ਹਾਂ ਜਿਵੇਂ ਗੁੜ ਨੂੰ ਥੋੜ੍ਹਾ ਜਿਹਾ ਪੰਘਾਰ ਕੇ ਸੀਰਾ ਜਾ ਬਣਾ ਕੇ ਤੇ ਓਹਦੇ ਵਿੱਚ ਸੁੱਟਣੀ ਐ। ਤੇ ਓਹਨੂੰ ਅਪਾਂ ਓਹਨੂੰ ਅਸੀਂ ਤੜਕਾ ਲਗਾਨੇ ਆਂ। ਓਹਨੂੰ ਅਪਾਂ ਥੋੜ੍ਹਾ ਜਾ ਜੀਰਾ ਨੂੰ ਕਾਲੀ ਮਰਚ ਹਾਂ ਐ ਚੀਜ਼ਾਂ ਪਾ ਕੇ ਨਾ ਤੇ ਔਨੂੰ ਤੜਕਾ ਲਾਂਦੇ ਆ ਔ ਵੀ ਬੌਤ ਸ ਸਵਾਦ ਲੱਗਦੈ‌। ਹਾਂ ਸਾਡੀ ਸੱਸ ਸੁਮਾਸੀ ਨਾ ਔਹਨਾਂ ਨੇ ਸਵੇਰੇ ਐਦੇ ਨਾਲ ਪਰੌਂਠਾ ਬਣਵਾਂਦੇ ਹੁੰਦੇ ਸੀ।
ਅੱਛਾ।
ਹਾਂ, ਔ ਕਿ ਕੈੰਦੇ ਸੀ ਪਰੌਂਠੇ ਨਾਲ ਬੌਤ ਸਵਾਦ ਲੱਗਦੈ। ਪਰੌਂਠਾ ਬਣਵਾਂਦੇ ਸੀਗੇ, ਹਮ, ਪਰ ਅਸੀਂ ਨੀ ਕਦੇ ਅਸੀਂ ਰੁੱਖਾ ਖਾਦਾ ਖਾਣਿ ਆ ਹਮ। ਹਮ ਹਾਂਜੀ ਹੋਰ ਹੋਰ ਕੀ ਗਲਤ ਹਾਂ ਕੋਈ ਨੀ। ਟਰਾਈ ਕਰਕੇ ਦੇਖਣਾ ਅੱਛਾ ਲੱਗਦੈ, ਸਵਾਦ ਲੱਗਦੈ ਹੈਗਾ ਨਾਲੇ ਔ ਥੋੜਾ ਨਾ ਹਾ ਉਤਮਾ ਵੀ ਹੁੰਦੈ ਮਤਲਬ ਸਾ ਅਹ ਅ ਆਪਾਂ ਰੋਟੀ ਰੁਟੀ ਖਾਧੀ ਨਾ ਤੇ ਔਸ ਉਸ ਤੋਂ ਬਾਅਦ ਹਾਜ਼ਮਾ ਵੀ ਸਾਡਾ ਵਧੀਆ ਹੋ ਜਾਂਦੈ ਔਦੇ ਨਾਲ। ਤੇ ਹਆ
ਕਾਫੀ ਚੀਜ਼ਾਂ ਸਨ ਸਾਨੂੰ ਪਤਾ ਲੱਗ ਗਿਆ ਕੋਈ ਨੀ। ਬਣਾਵਾਂਗੇ
ਹਾਂਜੀ, ਬਣਾ ਕੇ ਦੇਖਣਾ ਕੋਈ ਗੱਲ ਨੀ। ਹਾਂ, ਹਾਂ ਹੋਰ, ਹਾਂਜੀ ਚਲੋ ਕੋਈ ਨੀ ਸਤ ਸ੍ਰੀ ਕਾਲ ਹਾਂ ਸ ਸ੍ਰੀ